ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹੋਰ ਸੁਣਾਓ ਬਸ ਮੈਂ ਹੀ ਸ ਵੇਖਿਆ ਸੀ ਮੈਂ ਕਿਹਾ ਥੋੜੇ ਦਿਨ ਪਹਿਲੇ ਤੁਸੀਂ ਗਏ ਉਹ ਤਾਂ ਕੋਈ ਗੱਲ ਹੀ ਨਹੀਂੀ ਕੀਤੀ ਪਹੁੰਚ ਗਏ ਹੋ ਉਹ ਫੋਨ ਹੀ ਨਹੀਂੀ ਆਇਆ ਕੋਈ ਸਾਨੂੰ ਯਾਦ ਹੀ ਭੁੱਲ ਹੀ ਗਏ ਉਹ
ਭੁੱਲ ਤਾਂ ਨਹੀਂ ਆ ਦੋ ਦਿਨ ਦੀ ਨਿੰਦਰਾ ਪੂਰੀਆਂ ਕਰ ਰਹੇ ਸੀ ਤਾਂ ਉਸ ਦਿਨ ਵੀ ਕਿੰਨੇ ਵਜੇ ਸੁੱਤੇ ਇੱਕ ਦਿਨ ਪਹਿਲੇ ਵੀ ਜਾਗੇ ਰਹੇ ਤਾਂ ਕਰਕੇ ਨੀਂਦਰ ਕਰਦੀ ਰਹੀ ਆਜ ਇਹਨਾਂ ਦੀ ਦਾਦੀ ਵੱਲ ਚਲੇ ਗਏ
ਅੱਛਾ ਅੱਛਾ
ਉਧਰੋਂ ਦੀ ਹੁਣ ਨਾ ਆਈ ਸੀ ਬੈਠੇ ਹੋਏ ਸੀ ਆ ਕੇ ਬਸ
ਉਹ ਪੁ ਹਾਂ ਉਸ ਦਿਨ ਦਾ ਪੁੱਛੋ ਨਹੀਂ ਅਸੀਂ ਵੀ ਇੰਨਾ ਸੁੱਤੇ ਮੈਂ ਤਾਂ ਉਸ ਦਿਨ ਇੰਨਾ ਸੋ ਗਈ
ਤੇ ਸੁੱਤੇ ਕਿੰਨੇ ਸਾਢੇ ਅੱਠ ਸਾਢੇ ਤਿੰਨ ਵਜੇ ਦੇ ਸੁੱਤੇ ਹ ਅਸੀਂ
ਚਲੇ ਗਏ ਉਹ ਨਾ ਤੇ ਅਸੀ ਵੀ ਚਲੀ ਗਈ ਉਹ ਵੀ ਆਫਿਸ ਫਿਸ ਚਲੀ ਗਈ ਉਸ ਤੋਂ ਬਾਅਦ ਮੈਂ ਥੋੜ੍ਹਾ ਨਾਸ਼ਤਾ ਵਾਸਤੇ ਦੀ ਤਿਆਰੀ ਕਰ ਦਿੱਤੀ ਅਤੇ ਮੈਂ ਫਿਰ ਬਾਕੀ ਦਾ ਕੰਮ ਤਾਂ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਬਾਈ ਹੁਣ ਮੈਂ ਨਾਸ਼ਤਾ ਸਾਰਾ ਬਣਾ ਦਿੱਤਾ ਪੈਕਿੰਗ ਵੈਕਿੰਗ ਦਾ ਕੰਮ ਤੁਸੀਂ ਆਪੇ ਕਰ ਲੈਣਾ ਅਤੇ ਮੈਂ ਮੈਂ ਤਾਂ ਦੂਸਰੇ ਰੂਮ 'ਚ ਜਾ ਕੇ ਲੰਮੇ ਪਈ ਤੇ ਜੋ ਮੈਂ ਸੁੱਤੀ ਮੈਂ ਤੇ ਬੜੀ ਦੇਰ ਦੋ ਤਿੰਨ ਘੰਟੇ ਸੋ ਗਏ ਮੈਨੂੰ ਕਿਸੇ ਨੇ ਉਠਾਇਆ ਹੀ ਨਹੀਂ ਹਾਂ ਬੜੀ ਬੜੀ ਬੜੀ ਉਹੀ ਮੈਂ ਰਾਤੀ ਗੱਲ ਹੋਈ ਉਹਦੇ ਨਾਲ ਮੈਨੂੰ ਮੈਂ ਵੀ ਮੈਂ ਤੇ ਰਾਤੀ ਬਹੁਤ ਕਹਿੰਦੀ ਮੈਨੂੰ ਵੀ ਮਾਮੀ ਮੈਨੂੰ ਵੀ ਬੜੀ ਨੀਂਦਰ ਆਉਂਦੀ ਪਈ ਮੈਂ ਕਿਹਾ ਸੋਵੋ ਤੁਸੀਂ
ਹਾਂ ਹੋਰ ਕੀ ਹੋ ਰਿਹਾ ਬੱਚੇ ਕੀ ਕਰ ਰਹੇ ਨੇ ਇੱਥੇ ਤੇ ਬਈਆ ਬੜੀ ਗਰਮੀ ਆ ਅੱਗ ਬਾਲ ਹੋਈ ਹੈ ਬਹੁਤ ਜਬਰਦਸਤ ਹਾਂ
ਟੋਪ ਫਲੋਰ ਦਾ?
ਹਾਂ ਹਾਂ ਟੋਪ ਫਲੋਰ ਦਾ ਇਹਨਾਂ ਦਾ ਘਰ
ਹਾਂ ਤੇ ਬਸ ਟੋਪ ਫਲੋਰ ਵਾਲੇ ਤਾਂ ਤੇ ਹੁੰਦੀ ਹੀ ਸਾਨੂੰ ਵੀ
ਹੁਣ ਵੀ ਲਿੱਤਾ ਹੁਣ ਵੀ ਸ਼ਾਇਦ ਟੋਪ ਫਲੋਰ ਦਾ ਹੀ ਲਿੱਤਾ ਇਹਨਾਂ ਨੇ
ਟੋਪ ਫਲੋਰ ਤੇ ਬਹੁਤ ਗਰ ਗਰਮੀ ਹੁੰਦੀ ਜਿੰਨਾ ਮਰਜ਼ੀ ਬੰਦਾ ਸੋਚ ਲਏ ਨਾ ਵੀ ਅਸੀਂ ਗਰਮੀ ਤੋਂ ਪਏ ਪਰ ਗਰਮੀ ਤਾਂ ਪੈਂਦੀ ਬਹੁਤ ਏ ਹਮ ਹੋਰ ਤੁਸੀਂ ਸੁਣਾਓ ਘੁੰਮਣ ਗਏ ਕਿ ਰੇ ਬੱਚੇ ਜਾ
ਬੱਚੇ ਰਾਤੀ ਹੀ ਗੁਰਦੁਆਰੇ ਚਲੇ ਗਏ ਸੀ ਤੇ ਉੱਧਰੋਂ ਦੀ ਇੱਥੇ ਗੋ ਲਾ ਮਸ਼ਹੂਰ ਏ ਖਾਣ ਦਾ ਬਰਫ਼ ਦਾ ਗੋਲਾ ਖਾ ਕੇ ਆਏ ਸਾਢੇ ਦਸ ਗਿਆਰਾਂ ਵੱਜ ਗੇ ਗਿਆਰਾਂ ਵਜੇ ਆ ਕੇ ਥੋੜ੍ਹੀ ਥੋੜ੍ਹੀ ਰੋਟੀ ਖਾਂਦੀ ਸੋ ਗਏ ਸੋ ਗਈ ਗਏ ਬੱਚੇ ਸ਼ੈਤਾਨੀ ਲੱਗੇ ਹੋਏ ਸੀ ਸਵੇਰੇ ਉੱਠੇ ਹੋਏ ਅਜੇ ਨੀ ਬੱਚੇ ਘੁੰਮਣਗੇ ਬੱਚੇ ਤੇ ਹੁਣ ਇੱਥੇ ਹੀ ਏ ਘੁੰਮਦੇ ਰਹਿਣਗੇ ਆਪਾਂ ਵੀ ਸਾਰਾ ਵੇਖਿਆ ਹੀ ਹੋਇਆ ਕਿ ਬਾਰ ਵਾਰ ਧੁੱਪੇ ਜਾਣਾ ਹਾਂ ਹ ਹ ਹ ਮ ਅਕਸ਼ਰਧਾਮ ਕਿਹਾ ਸੀ ਬੱਚਿਆਂ ਨੂੰ ਉੱਥੇ ਘੁੰਮਿਆਵਾਂਗੇ ਹੋਰ ਚੇ
ਚਲੋ ਅੱਛਾ ਅੱਛਾ ਠੀਕ ਹੈ
ਹੋਰ
ਵਧੀਆ ਵਧੀਆ ਬਸ ਮੈਂ ਇਹੀ ਕੁਸ਼ ਮੈਂ ਕਿਹਾ ਪੁੱ ਚਾਹੀਦ ਸਾਨੂੰ ਗਏ ਤੇ ਸਾਨੂੰ ਕੋਈ ਗੱਲ ਫੋਨ ਫੋਨ ਹੀ ਨੀ ਆਇਆ ਤੇ ਗੱਲ ਕਰਾਂ
ਤੁਹਾਡੇ ਬੱ
ਹਮ
ਹ
ਹਾਂ ਬੋਲੋ ਬੋਲੋ ਤੁਸੀਂ ਉਹਓ ਨਾ ਆਪੇ ਕੱਟਿਆ ਜਾਏਗਾ ਕਈ ਵਾਰੀ ਮੈਂ ਸੋ ਕੋਸ਼ਿਸ਼ ਤਾਂ ਕਰਦੀ ਆ ਮੈਂ ਕੱਟ ਦੇਵਾਂ ਫੋਨ ਹਾਂ ਕਿਸੇ ਦਾ ਵਿੱਚ ਫੋਨ ਆ ਜਾਂਦਾ ਮੈਂ ਕੋਸ਼ਿਸ਼ ਕਰਦੀ ਕੱਟ ਦੇਵਾਂ
ਅੱਛਾ ਨਹੀਂ ਹ ਨਾ ਕੱਟਣਾ ਨਹੀਂ ਬਿਲਕੁਲ ਨਾ ਹੱਥ ਲਾਉਣਾ ਵੀ ਰਹਦਾ ਹੋਰ ਸੁਣਾ
ਕੀਤਾ ਆਪਣੇ ਆਪ ਕੱਟ ਜਾਂਦਾ ਫਿਰ ਕਈ ਵਾਰੀ ਕਿਸੇ ਦਾ ਆ ਹੀ ਜਾਂਦਾ ਕਰਦੇ ਛੋਟਾ ਹਾਂਜੀ ਹੁਣ ਤੇ
ਵ ਇਹਦਾ ਅਜੇ ਧਿਆਨ ਰੱਖਣਾ ਹਾਂ ਇੱਕ ਮੋਤੀ ਮਿਲਦਾ ਗਲੇ ਚ ਪਾਉਣ ਦਾ ਇੱਕ ਮੋਤੀ ਮਿਲਦਾ ਦੰਦ ਕੱਢ ਦੇ ਨੇ ਬੱਚੇ ਤੇ ਉਹ ਪਾ ਦੋ ਇਹਨੂੰ
ਆਹੋ ਪਹਿਲੇ ਛੋ ਵੱਡੇ ਤੇ ਪਏ ਸੀ ਪਾਇਆਦਾ ਸੀ ਹੁਣ ਤੇ ਉਥਾਰ ਦੇ ਤਨ ਪਾਉਣੇ ਆ ਉਹ
ਨਹੀਂ ਉਹੀ ਹੈ ਪਾਓ ਬਿਲਕੁਲ ਗਲੇ ਨਾਲ ਟੱਚ ਕਰਦਾ ਹੋਏ ਮਨੂੰ ਫੇਿਰ ਟਟੀਆਂ ਪੋਟੀਆਂ ਵ ਵਗੈਰਾ ਨਹੀਂੀ ਆਉਣ ਜਦ ਤੱਕ ਦੰਦ ਕੱਢੇਗਾ ਸਹੀ ਰਹੇਗਾ ਮੈਨੂੰ ਹੁਨੇ ਸ਼ਾਮੀ ਬੈਠੇ ਨਾ ਮੈਨੂੰ ਯਾਦ ਆਇਆ ਮੈਂ ਕਿਹਾ ਉਹਨਾਂ ਨੂੰ ਕਹਾਂਗੀ ਤੁਸੀਂ ਮੋਤ ਟੀ ਪਾਓ ਬੱਚੇ ਨੂੰ
ਨਹੀਂ ਪਾਵਾਂਗੇ ਯਾਦ ਕਰਵਾ ਤਾ ਤੁਸੀਂ ਲਿਆਣਾ ਏ ਲਿਆਣਾ ਹੈ ਓ
ਠੀਕ ਹੋ ਜਾਏਗਾ ਹੋ ਹੋਰ ਇੱਕ ਕੰਮ ਹੋਰ ਕਰੋ ਇਹਦਾ ਜਿੰਨਾ ਇਹਦਾ ਵਜ਼ਨ ਹੈ ਨਾ
ਹਮ
ਕਣਕ ਦਾਨ ਕਰਦੋ, ਇੱਕ ਪਾਸੇ ਨੂੰਭਓ ਇੱਕ ਪਾਸੇ ਕਣਕ ਪਾਓ ਉਹ ਦਿਓ ਹਾਂ ਮੇਰਾ ਮੁੰਡਾ ਵੀ ਐਵੇਂ ਹੁੰਦਾ ਸੀ ਤੇ ਅਸੀਂ ਕਣਕ ਦਾਨ ਕਰਦੀ ਸੀ ਰੇ ਵਜਨ ਦੀ ਸਹੀ ਹੋ ਜਾਂਦੇ ਨੇ ਬੱਚੇ ਹਾਂ
ਠੀਕ ਹੈ ਆ ਟੋਟਕੇ ਹੁੰਦੇ ਛੋਟੇ ਛੋਟੇ ਟੋਟਕੇ ਹੁੰਦੇ ਬ ਬੱਚਿਆਂ ਵਾਸਤੇ ਕਰਨੇ ਪੈਂਦੇ ਆ ਠੀਕ ਠੀਕ ਹੈ
ਕੋਈ ਫੋਨ ਸ਼ੋਨ ਆਂਦੇ ਕਿਸੇ
ਨਾ ਨਾ ਨਾ ਭੈ ਹਾਂ ਭੈਣ ਨਾ ਲੱਗੇ ਰਹੀਦਾ ਗੱਲ ਕੋਈ ਕਿਸੇ ਦਾ ਪੁੱਛ ਲਈ ਦਾ ਛੋਟੀ ਭੈਣ ਗਈ ਦੀ ਹੈ ੇ ਪੇਕੇ ਹੁਣ ਉਹਦੇ ਬੱਚੇ ਹਜੇ ਛੋਟੇ ਆ ਨਾ ਛੁੱਟੀਆਂ ਪੈ ਗਈਆਂ ਉਹ ਤੇ ਚਲੀ ਗਈ ਨ ਨੂੰਹਾਂ ਦੇ ਨੀ ਹਜੇ ਗਰ ਗਰਮੀ ਬਹੁਤ ਜੇ ਤੁਸੀਂ ਜਿਵੇਂਹਿ ਰਹੇ ਹੋ ਨਾ ਗਰਮੀ ਬਹੁਤ
ਹ ਉਓਥੇ ਨਾਲੋਂ ਜ਼ਿਆਦਾ ਇੱਥੇ
ਹਾਂ ਵੱਡੀ ਗਈ ਸੀ ਥੋੜੇ ਦਿਨ ਲੱਗਾ ਈ ਮੇਰਾ ਕਾਕਾ ਛੋ ਬ ਠੀਕ ਨੀ ਰਿਹਾ ਮੈਂ ਕਿਹਾ ਕੋਈ ਛੁੱੀਆਂ ਛੁੱਟੀਆਂ ਚ ਨਹੀਂ ਜਾਣਾ ਬਾਈ ਹੁਣ ਘੁੰਮੋਓ ਮੇਰੇ ਲਓ ਥੋੜਾ ਟਾਈਮ ਰਹਿਣ ਵਾਸਤੇ ਮੈਂ ਨਹੀਂ ਭੇਜਦੀ ਮੇਰਾ ਮਨ ਨੀ ਲੱਗਦਾ
ਹਾਂ ਸਹੀ ਹੈ ਬੱਚਿਆਂ ਦਾ ਮਨ ਕਿੱਥੇ ਗਰਮੀ ਗਾਂ
ਉਹੀ ਤੇ ਗਰਮੀ ਬਹੁਤ ਹੈ ਫੇਰ ਬੱਚ ਆਪ ਹਾਂ ਆਪਣੇ ਘਰ ਬ ਬੱਚੇ ਠੀਕ ਰਹਿੰਦੇ ਜੋ ਮਰਜ਼ੀ ਖਾਣ ਧਿਆਨ ਰਹਿੰਦਾ ਬਾਹਰ ਧਿਆਨ ਨਹੀਂ ਰਹਿੰਦਾ ਪਵੇ ਜਿੰਨਾ ਮਰਜ਼ ਰੱਖਦਾ ਹੈ ਨਾ ਕੋਈ ਕਿਸੇ ਵੇਲੇ ਪਤਾ ਨੀ ਬੱਚੇ ਕੀ ਕਰ ਲੈਂਣ ਦੇ ਇਨੇ ਵੀ ਪਿੱਛੇ ਕੁਛ ਖਾ ਗਿਆ ਏ ਨਾ ਨਾਨੀ ਦੇ ਪਤਾ ਕੁੱਛ ਖਾ ਲਿਆ ਇਹ ਨਾ ਇਨਫੈਕਸ਼ਨ ਐਵੇਂ ਨੀ ਇੰਨਾ ਹੋ ਗਿਆ ਬੱਚੇ ਦਾ ਪਤਾ ਹਾਂ ਬ ਬੱਚੇ ਦਾ ਪਤਾ ਥੋੜ੍ਹੀ ਲੱਗਦਾ ਏ ਕਿ ਕੋਈ ਮੂੰਹ ਚ ਚੀਜ਼ ਪਾ ਲਈ ਤੁਰਨਾ ਸਿੱਖਿਆ ਹੀ ਸੀ ਨਵਾਂ ਨਵਾਂ
ਹਾਂ ਇਸ ਤਰ੍ਹਾਂ ਹੀ ਹੈ ਬੱਚਿਆਂ ਦਾ ਤੇ ਉਹ ਤੇ ਚੌਵੀ ਘੰਟੇ ਦੂਜੇ ਘਰ ਜਾਓ ਧਿਆਨ ਰੱਖਣਾ ਪੈਂਦਾ ਆਪਣੇ ਘਰ ਤੇ ਪਤਾ ਨਾ ਇਹ ਚੀਜ਼ ਪਈ ਦੀ ਇੱਥੇ ਪਈ ਦੀ ਇੱਥੇ ਉਠਾ ਕੇ ਰੱਖਣੀ ਹੈ ਇਹ ਫ਼ਰਕ ਪੈ ਜਾਂਦਾ ਹੈ ਹਾਂ ਤੇ ਬੱਚੇ ਨੂੰਹਾਂ ਵੀ ਜਾਂਦੀਆਂ ਲਾਪਰਵਾਹ ਪੇਕੇ ਆਏਦੇ ਆ ਕੋਈ ਨਾ ਕੋਈ ਧਿਆਨ ਰੱਖ ਕਿਲੇ
ਹਾਂ ਫਰਕ ਪੈਂਦਾ ਹੈ ਬਈ ਹੁਣ ਪਤਾ ਥੋੜੀ ਕਿਹੜੀ ਚੀਜ਼ ਕਿੱਥੇ ਪਈਦੀ ਹੈ ਬੱਚੇ ਨੇ ਲੈਣੀ ਹੈ ਚੁੱਕਣੀ ਹੈ ਕੇ ਨਹੀਂ ਚੁੱਕਣੀ ਤੇ ਥੋੜ੍ਹਾ ਧਿਆਨ ਕਈ ਤੇ ਜ਼ਿਆਦਾ ਧਿਆਨ ਰੱਖ ਦੇ ਸਗੋਂ ਵੀ ਬਾਹਰ ਆਏ ਤੇ ਧਿਆਨ ਜ਼ਿਆਦਾ ਰੱਖ ਤਾਂ ਕਈ ਲਾਪਰਵਾਹੀ ਕਰ ਜਾਂਦੇ ਆ
ਬਸ ਸਹੀ ਹੈ ਬੱਚਿਆਂ
ਹਾਂਜੀ ਹਾਂਜੀ ਹਾਂ ਬਸ ਮੇਰਾ ਵਧੀਆ ਚੱਲਦਾ ਪਿਆ ਮੌਸਮ ਸਭ ਕੁਛ ਸਾਡੇ ਚੇਂਜ ਹੋਇਆ ਜੇ ਥੋੜ੍ਹਾ ਬਾ ਬਾਰਿਸ਼ ਆਈ ਸੀ ਕੱਲ੍ਹ
ਹਾਂ ਕੁੜੀ ਦੱਸਦੀ ਪਈ ਸੀ ਮੇਰੀ ਫੋਨ ਆਇਆ ਸੀ ਉਹਦਾ ਕਹਿੰਦੀ ਸੀ ਮਮੀ ਐ ਤਰ੍ਹਾਂ ਹੋ ਗਿਆ ਸੀ ਬੱਦਲ ਕਾਲੇ ਬੱਦਲ ਪੈ ਗਏ ਸੀ
ਬਹੁਤ ਚੀਜ਼ਾਂ ਉਡ ਉਡ ਕੇ ਛੱਤ ਤੋਂ ਉੱਡ ਉੱਡ ਕੇ ਚੀਜ਼ਾਂ ਗਲੀ
ਤਾਂ ਮੈਂ ਕਿਹਾ ਇਕ ਕੰਮ ਕਰੀ ਤਾਂ ਆਫਿਸ ਤੋਂ ਛੁੱਟੀ ਹੋਵੇ ਤੇ ਬਿਜਲੀ ਬੁਜਨੀ ਕੜ ਕੇ ਕਲੀਨਾ ਨਾ ਕਰ ਉਥੇ ਰਹੀ ਜਿੱਥੇ ਹੋਏਗੀ ਬਿਜਲੀ ਰੁਕੇ ਫਿਰ ਨਿਕਲਣਾ ਘਰੋਂ ਜਿੱਥੇ ਆਫਿਸ ਤੋਂ ਕਾਰ ਹਾਂ ਬੜਾ ਮੌਸਮ ਮੌਸਮ ਖਰਾਬ ਚੱਲ ਰਿਹਾ। ਇੱਥੇ ਬਣੀ ਸੀ ਸ਼ਾਮੀ। ਹਨੇਰੀ ਦੀ ਗੋਲਾ ਖਾਣ ਗੇ ਆਂ ਤੇ ਮਰ ਕੇ ਦੋ ਮਿੰਟ ਆਈ ਹੈ, ਦੋ ਮਿੰਟ ਚ ਉੱਡ ਵੀ ਗਈ, ਇੱਥੇ ਬਾਰਿਸ਼ ਬੁਰਿਸ਼ ਨੀ ਪਈ ਐਸ ਸ਼ਹਿਰ
ਹਾਂ ਨਹੀਂ ਏਧਰ ਤੇ ਇਹ ਹੈ, ਕਿ ਗਰਮੀ ਪੈਂਦੀ ਬਹੁਤ ਚੱਲੀ ਜਾਂਦੇ ਤੁਸੀਂ ਪਿੱਛ ਪਿਛਲੇ ਦਿਨਾਂ ਚ ਆਏ ਦੇ ਸੀ ਨਾ ਗਰਮੀ ਬਹੁਤ ਸੀ ਉਸ ਦਿਨ ਵੀ ਅਗਲੇ ਦਿਨ ਬੜਾ ਅੱਛਾ ਮੌਸਮ ਖ਼ਤਮ ਹੋ ਗਿਆ ਸੀ। ਉਸ ਦਿਨ ਬਹੁਤ ਗਰਮੀ ਪਈ ਹੈ, ਦੋ ਦਿਨ ਦੋ ਦਿਨ ਬਹੁਤ ਲਗਾਤਾਰ। ਪਰ ਗਰਮੀ ਪਈ ਹੈ।
ਅੱਛਾ ਹਾਂ ਬਸ ਬਾਬਾ ਜ ਜੀ ਦੇ ਦਿਨ ਚਲ ਰਹੇ ਨੇ ਗਰਮੀ ਤੇ ਪੈਨੀ ਪੈਣ
ਹਾਂ ਉਹ ਤੇ ਫਿਰ ਉਹੀ ਸੋਚੀਦਾ ਕਹੀਦਾ ਉਹ ਉਹਨਾਂ ਨੇ ਇਡੀ ਗਰਮੀ ਵਿੱਚ ਇਨਾ ਕੁਝ ਸਹਿਨ ਕਰ ਲਿਆ ਤੇ ਅਸੀਂ ਇੰਨੀ ਕੁ ਗਰਮੀ ਵਿੱਚ ਡਰ ਜਾਂਦੇ ਨੇ ਜ਼ਰਾ ਰਿਹਾ ਗੁਰ ਉ ਜਾਣਾ ਹੁੰਦਾ ਨਾ ਬ ਸੋਚੀਦਾ ਜਾ ਗਰਮੀ ਬਹੁਤ ਹੈ ਗਰਮੀ ਬਹੁਤ ਹੈ।
ਇਥੇ ਤੇ ਸੰਗਤ ਨੇ ਕੀਤਾ ਦਾ ਤਾਂ ਕਹਿੰਦੇ ਪਹਿਲੇ ਕਰਦੇ ਸੀ ਏਥੇ ਸੰਗਤ, ਪਾਠ, ਸਾਢੇ ਤਿੰਨ ਵਜੇ ਕਰਦੇ ਸੀ। ਜਨਾਨੀਆਂ ਜਾਂਦੀਆਂ ਸੀ ਤੇ ਗਰਮੀ ਅੱਛਾ। ਤੇ ਕਿਸੇ ਜਨਾਨੀ ਨੂੰ ਗਰਮੀ ਹੈ। ਅੱਖਾਂ ਤੇ ਪੈ ਗਈ ਹੋਣੀ ਏ, ਉਹ ਵਿਚਾਰੀ ਖ਼ਤਮ ਹੋ ਗਈ। ਤੋਂ ਇਹਨਾਂ ਨੇ ਰੂਲ ਬ ਬਣਾ ਲਿਆ ਵੀ ਗਿਆਰਾਂ ਦਿਨ ਪਾਠ ਕਰਾਂਗੇ, ਉਹ ਵੀ ਚਾਰ ਵਜੇ ਤੋਂ। ਇੱਥੇ ਅੱਠ ਵਜੇ। ਤੋਂ ਗਿਆ ਅੱਠ ਵਜੇ ਤੋਂ, ਅੱਠ ਤਰੀਕ ਤੋਂ ਸ਼ੁਰੂ ਕਰਨਗੇ। ਅਠਾਰਾਂ ਤਰੀਕ, ਉੱਨੀ ਤਰੀਕ।
ਘੱਟ ਘੱਟ ਹੁੰਦਾ ਜੇ ਮੰਨ ਲਉ ਦਸ ਗਿਆਰਾਂ ਦਿਨ ਹੀ ਲੈਂਦੇ ਆ, ਕਈਆਂ ਚ ਚਾਲੀ ਦਿਨ ਲੈਂਦੇ ਆ, ਕਈਆਂ 'ਚ
ਗੁੱਸਾ ਹੋ ਗਿਆ ਨਾ, ਤੇ ਜਨਾਨੀਆਂ ਨੇ ਫਿਰ ਕਿਹਾ ਵੇੈਂ ਐਵੇਂ।
ਹਾਂ ਠੀਕ ਆ ਠੀਕ ਹਾਂ ਨਹੀਂ ਨਹੀਂ ਸਭ ਦਾ ਵੇਖਣਾ। ਪੈਂਦਾ ਅੱਜ ਕੱਲ ਦਾ ਨਾ ਸਹਿਣ ਨਹੀਂ ਹੈ ਚੀਜ਼ਾਂ, ਉਨੀ ਸ਼ਕਤੀ ਨਹੀਂ ਰਹੀ ਬੰਦਿਆਂ ਵਿੱਚ, ਜਿੰਨੀ ਪਹਿਲੇ ਲੋਕ ਸਹਿਣ ਕਰ ਲੈਂਦੇ ਸੀ, ਉਹ ਚੀਜ਼ ਨਹੀਂ ਰਹੀ ਹੁਣ।
ਹੋਰ ਸੁਣਾ ਵਧੀਆ
ਹਾਂ ਹਾਂ ਬਸ ਵਧੀਆ ਸਭ ਠੀਕ ਠੀਕ ਠਾਕ
ਹਾਂਜੀ ਹਾਂ ਸਭ ਵਧੀਆ ਸਭ ਬੱਚੇ ਸਭ ਵਧੀਆ ਹਾਂਜੀ ਕਹਿ ਰਹੀ ਹਾਂ ਬੱਚੇ ਨੂੰ ਕਹਿ ਰਹੀ ਹਾਂ ਸੋਮਵਾਰ ਦੀ ਟਿਕਟ ਕਰਾ ਦੇ ਕਹਿੰਦਾ ਮਾ ਭੇਜ ਦਿਆਂਗਾ ਤੈਨੂੰ। ਸੋਮਵਾਰ ਮੰਗਲਵਾਰ ਵੀ ਭੇਜਦਾ ਇੱਥੇ ਤੇ ਬੋਲਵੋ ਬੜੀ ਗਰਮੀ ਹੋ ਬੋਲਵੋ
ਅੱਛਾ ਗਰਮੀ ਤੋਂ ਤੁਹਾਨੂੰ ਘਬਰਾਹਟ ਹੋ ਰਹੀ ਹੈ ਗਰਮੀ ਤੋਂ ਡਰ ਲੱਗ ਰਿਹਾ
ਬੜੀ ਗਰਮੀ ਆ ਹਾਂ ਗਰਮੀ ਪਤਾ ਓਹਨਾ ਨੂੰ ਵੀ ਹੈ ਨਾ ਦੋ ਪਾਸੇ ਵਿਚਾਰਿਆਂ ਦੀ ਟੰਗ ਇੱਕ ਪਾਸੇ ਉੱਧਰ ਜਾ ਰਹੇ ਨੇ ਇਹਨਾਂ ਨੇ ਪਾਠ ਰਖਾਉਣਾ ਅਠਾਰਾਂ ਉੱਨੀ ਵੀਹ ਵੀਹ ਨੂੰ ਰਖਾਉਣਾ ਸ਼ਾਇਦ ਉੱਨੀ ਯਾਂ ਵੀਹ ਨੂੰ ਭੋਗ ਬਾਈ ਤਰੀਕ ਦਾ ਭੋਗ ਪਾਉਣਗੇ ਮਕਾਨ ਦਾ ਤਾਂ ਕਰਕੇ ਥੋੜਾ ਬਹੁਤ ਜਿੱਥੇ ਰਹਿੰਦੇ ਸੀ ਉਹ ਮਕਾਨ ਵਾਲੀ ਨੇ ਕੁੱਝ ਬਣਾਇਆ ਨਹੀਂ ਸੀ ਥੋੜੀ ਕੰਮ ਕਰਵਾਉਂਦੇ ਪਣੇ ਹੋਰ ਹੋਰ ਬਸ ਵਧੀਆ ਹੋ ਗਿਆ ਵਿੱਚ ਚ ਫੋਨ ਆਉਂਦੇ ਪਏ ਨੇ ਕਿਸੇ ਨਾ ਕਿਸੇ ਦੇ
ਹਾਂਜੀ ਹਾਂਜੀ ਬਸ ਵਧੀਆ ਹੈ ਬਸ ਉਹ ਨਾ ਵਿੱਚ ਕਿਸੇ ਦਾ ਵੀ ਕੋਲ ਆ ਜਾਂਦੀ ਹੈ ਨਾ ਤੇ ਫੇਿਰ ਮੈਨੂੰ ਕੱਟਣੀ ਪੈ ਜਾਂਦੀ ਹੈ ਫਿਰ ਥੋੜ੍ਹੀ ਜਿਹੀ ਆਵਾਜ਼ ਬੋਲਦੇ ਤੇ ਪਏਓ ਤੁਸੀਂ ਸੁਣਾਈ ਮੈਨੂੰ ਦੇ ਵੀ ਰਹੀ ਪਰ ਬਾਤ ਨੀ ਕਰ ਪਾ ਰਹੀ ਚਲੋ ਬਸ ਬਸ ਬਸ ਬਸ ਹਾਂਜੀ ਸਭ ਵਧੀਆ ਸਭ ਠੀਕ ਚਲੋ ਫਿਰ ਕਰਦੇ ਹਾਂ ਫਿਰ ਮਿਲਾਂਗੇ ਤਾਂ ਫਿਰ ਗੱਲਾਂ ਵੀ ਉੱਧਰ ਦਾ ਪੁੱਛਾਂਗੇ ਕਿਸ ਤਰ੍ਹਾਂ ਦਾ ਰਿਹਾ ਹੈ ਨਾ ਠੀਕ ਹੈ ਚਲੋ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ
ਬੱਚਿਆਂ ਦਾ ਧਿਆਨ ਰੱਖਣਾ ਆਪਣੇ ਠੀਕ ਏ